ਹੈਲੋ ਭੈਣ ਜੀ। ਕੀ ਹਾਲ ਚਾਲ ਹੈ? ਬਸ ਹਾਂਜੀ ਵਧੀਆ ਤੁਸੀ?
ਬਸ ਵਧੀਆ, ਹੋਰ ਤੁਸੀਂ ਸੁਣਾਓ, ਕੀ ਕਰਦੇ ਹੋ?
ਕੁਛ ਨੀ ਬਸ ਭੈਣ ਜੀ ਬੈਠੇ ਨੇ ਆ ਤੁਸੀਂ ਸੁਣਾਓ ਕੀ ਕਰਦੇ ਪਏ? ਬਸ ਬੈਠੇ ਦੇ ਆ ਹੋਰ ਕੀ ਹੋ ਰਿਹਾ ਹੈ?
ਕੁਛ।
ਕੁਛ ਨਹੀਂ ਬਸ।
ਘਰ ਗਏ।
ਤੇ
ਦੁੱਧ ਵਗੈਰਾ ਬਣਾਉਂਦੇ ਪਏ ਆ ਬਸ। ਸਭ ਨੂੰ ਸੇਕ ਦੇ ਕੇ ਆ ਕੇ ਲੇਟਾ।
ਹਾਂ। ਅੱਛਾ, ਅੱਛਾ, ਭੈਣ ਜੀ, ਅੱਛਾ।
ਹਾਂ ਹਾਂ।
ਹੋਰ ਸੁਣਾਓ? ਹੋਰ ਕੀ ਕਰਦੇ ਪਏ ਆ। ਹੋਰ ਕੀ ਕਰਦੇ ਪਏ ਕੁਛ ਨਿ ਬਸ।
ਹੋਰ ਤੁਸੀਂ ਸੁਣਾਓ?
ਵਧੀਆ ਜੀ, ਬਸ ਵਧੀਆ। ਕੀ ਕਹਿੰਦੇ ਭੈਣ ਜੀ?
ਹੋਰ ਸੁਣਾਓ ਭੈਣ ਜੀ ਕੀ ਹਾਲ ਏ?
ਹੋਰ ਸੁਣਾਓ ਭੈਣ ਜੀ ਕੀ ਹਾਲ ਹੈ ਬਸ ਭੈਣ ਜੀ ਲੇਟੇ ਹੋਏ ਆ। ਤੁਸੀਂ ਦੱਸੋ ਕੀ ਕਰਦੇ ਹੋ ਅੱਜ। ਕੱਲ ਰੋਟੀ ਰੂਟੀ ਖਾ ਲਈ ਤੁਸੀਂ?
ਹਾਂਜੀ ਹਾਂਜੀ ਖਾ ਲਈ।
ਕੁਛ ਨੀ ਭੈਣ ਜੀ ਬਸ ਰੋਟੀ ਰੋਟੀ ਖਾ ਕੇ ਬਣਾਈ ਹੁਣੇ।
ਕਿਹਾ ਲੈ ਕੇ ਆ।
ਹਾਂਜੀ ਹਾਂਜੀ। ਬਸ ਭੈਣ ਜੀ, ਮੈਂ ਤੇ ਠੀਕ ਹਾਂ ਤੁਸੀਂ ਸੁਣਾਓ ਕੀ ਕਰਦੇ ਹੋ ਆਪਣਾ ਦੱਸੋ? ਕੀ ਚੱਲਦਾ ਪਿਆ? ਥੋੜੀ ਸਟਡੀ ਕਰਦੀ ਪਈ ਸੀ ਅਛਾ ਅੱਛਾ। ਅੱਛਾ ਅੱਛਾ ਕਦੋਂ ਵੈ? ਅੱਛਾ, ਤੁਸੀਂ ਕੀ ਪੜ੍ਹਾਈ ਕਰਦੇ ਹੋ ਭੈਣ ਜੀ? ਮੈਂ ਮਾਸਟਰ ਡਿਗਰੀ ਕਰਦੀ ਪਈ ਅੱਛਾ ਮਾਕਸਟਰ ਡਿਗਰੀ ਕਰਦੇ ਪਏ ਚਲੋ ਵਧੀਆ। ਵਧੀਆ ਪੜ੍ਹਾਈ ਬੜੀ ਜ਼ਰੂਰੀ ਹੈਗੀ ਭੈਣਜੀ।
ਬਹੁਤ ਜ਼ਰੂਰੀ ਏ। ਇਗਜ਼ਾਮ ਹੈਗੇ ਨੇ ਮੇਰੇ, ਗਵਰਮੈਂਟ ਇਗਜ਼ਾਮ ਵੀ ਭਰਿਆ ਦਾ ਮੈਂ ਮੇਰਾ ਬੈਂਕ। ਵਿੱਚ ਇੰਟਰਸਟ ਹੈਗਾ ਹਾਂ ਜਿਵੇਂ ਬੈਂਕ ਦਾ। ਭਰਿਆ ਦਾ ਇਗਜ਼ਾਮ। ਤਿਆਰੀ ਕੀਤੀ ਸੀ ਮੇਰੀ ਟ੍ਰੇਨਿੰਗ ਚੱਲਦੀ ਵੀ ਸੀ ਦੋ ਸਾਲ ਤੋਂ ਤੇ ਮੈਂ ਫਿਰ ਬੈਂਕ ਨਾਮ ਭਰਤਾ
ਅੱਛਾ ਅੱਛਾ, ਸਹੀ ਕੀਤਾ ਭੈਣ ਜੀ ਬਹੁਤ ਚੰਗਾ ਕੀਤਾ
ਹਾਂ, ਹੁਨ ਹੁਨ ਮੇਰਾ ਏਗਜ਼ਾਮ ਹੋਏਗਾ ਫਿਰ ਉਹ ਕਲੀਅਰ ਕਰਨ ਤੋਂ ਬਾਅਦ ਇੰਟਰਨਸ਼ਿਪ ਲੱਗੇਗੀ। ਇੰਟਰਨਸ਼ਿਪ ਤੋਂ ਬਾਅਦ ਫਿਰ ਮੇਰੀ ਜੋਬ ਲੱਗੇਗੀ ਜੋਬ ਦੀ ਸੈਲਰੀ ਬੜੀ ਵਧੀਆ ਭੈਨ ਜੀ, ਗੌਰਮੈਂਟ ਜੋਬ ਸੈਲਰੀ ਬੜੀ ਵਧੀਆ
ਚਲੋ ਵਧੀਆ, ਕਿੰਨੀ ਸੈਲਰੀ ਹੋਏਗੀ ਭੈਨ ਜੀ
ਹੋਏ ਗੀ ਅੱਸੀ ਅਬਵ ਹੈਗੀ ਏ
ਅੱਛ ਅੱਛਾ ਅਸੀਂ ਐਬਵ, ਵਧੀਆ ਭੈਣ ਜੀ ਵਧੀਆ ਮੈਨੂੰ ਵੀ ਭਣਨਾ ਸੀ ਭੈਨ ਜੀ, ਤੁਸੀਂ ਮਤਲਬ ਕਿਵੇਂ ਦਾ ਭਰਿਐ
ਮੈਂ ਪਹਿਲੇ ਬੈਂਕ ਦੀ ਤਿਆਰੀ ਕੀਤੀ ਦੋ ਸ ਸਾਲ, ਫਿਰ ਉਸ ਤੋਂ ਬਾਅਦ
ਹੋਰ ਸੁਨਾਓ ਭੈਨਜੀ, ਰੋਟੀ ਰੁਟੀ ਖਾ ਲੀ ਤੁਸੀਂ?
ਹੋਰ ਸਭ ਵਧੀਆ? ਰੋਟੀ ਰੁਟੀ ਖਾ ਲਈਏ
ਕੀ ਬਨਾਇਆ ਭੈਨ ਜੀ ਅੱਜ
ਅੱਜ ਅਸੀਂ ਬਨਾਏ ਕੜੀ ਚਾਵਲ
ਅੱਛਾ ਕੜੀ ਚਾਵਲ, ਭੈਨਜੀ ਕੜੀ ਚਾਵਲ ਕਿੱਦਾਂ ਬਨਦੇ ਨੇ?
ਕੜੀ ਚਾਵਲ ਉਹ ਤੇ ਬਸ ਸਭ ਦੇ ਫੇਵਰੇਟ ਹੈਗੇ ਨੇ ਮੱਠਾ ਪਾ ਕੇ ਨਾ, ਤੇ ਉਹ ਕਾੜ ਦੋ ਕੜਨ ਰੱਖ ਦੋ ਹਾਂ, ਲੱਸੀ ਆਲਾ ਈ ਬਣਾ ਲੋ ਮੱਠਾ ਵਾਲਾ ਵੀ ਬਣਾ ਲਓ
ਹ ਅੱਛਾ ਅੱਛਾ, ਅੱ ਅੱਛਾ ਅੱ ਅੱਛਾ, ਜਿਹੜਾ ਸਹੀ ਲੱਗੇ
ਕੜਨ ਰੱਖ ਦੋ, ਨਮਕ ਜੀਰੇ ਹਿੰਗ ਔਰ
ਨਮਕ ਵੀ
ਹਾਂ, ਸਬ ਮਤਲਬ ਏਦਾਂ ਪਾ ਕੇ, ਹ
ਅੱਛਾ, ਫੇਰ ਤੁਸੀਂ ਪਕੌੜੇ ਵੀ ਪਾਦੇ ੳ ਭੈਨ ਜੀ
ਹਾਂ ਪਕੌੜੇ ਤਲ ਕੇ ਜਾਂ ਓਹਲੀ ਬਣਾ ਲੋ ਆਲੂ ਪਾਲੋ ਜਾਂ ਪਕੌੜੇ ਬਣਾ ਲਓ ਅਸੀਂ ਤਾਂ ਪਕੌੜੇ ਪਾਨੇ ਆ
ਅੱਛਾ, ਅੱਛਾ।
ਪਕੌੜੇ ਆਲੀ ਸੁਆਦ ਲੱਗਦੀ ਏ ਸਭ ਨੂੰ ਕੋਈ ਆਲੂ ਪਸੰਦ ਨਹੀ ਕਰਦਾ। ਸਭ ਕਹਿੰਦੇ ਪਕੌੜੇ ਬਨਾਓ, ਪਕੌੜੇ ਬਨਾਓ। ਫੇਰ ਥੋੜ੍ਹਾ ਸੁਵਾਦ ਲਈ ਪਕੌੜੇ ਵੀ ਲੈ ਲਿਲਨਗੇ ਖਾਨ ਲਈ
ਅੱਛਾ, ਅੱਛਾ ਰੋਟੀ ਤੇ ਨਾਲ ਖਾੜ ਵਾਸਤੇ
ਹਾਂ
ਅੱਛਾ, ਅੱਛਾ ਹੋਰ ਸੁਨਾਓ ਬੱਚੇ ਠੀਕ ਨੇ ਭੈਨ ਜੀ ਤੁਹਾਡੇ
ਹੋਰ ਸਭ ਵਧੀਆ, ਬੰਚੇ ਸਭ ਵਧੀਆ।
ਕੇਹੜੀ ਕੇਹੜੀ ਕਲਾਸ ਚ ਨੇ
ਕੇਹੜੀ ਕਲਾਸ ਚ ਨੇ, ਇੱਕ ਨਾਈਨਥ ਚ ਤੇ ਇੱਕ ਗਿਆਰਾਂ ਚ ਵੇ ਤੇ ਇੱਕ ਕੁੜੀ ਮੇਰੀ ਗ੍ਰੈਜੂਏਸ਼ਨ ਕਰਦੀ ਪਈ ਏ ਬੀਐਡ ਕਰਦੀ ਪਈ ਉਹਨੂੰ ਤਿੰਨ ਬੱਚੇ ਹੈਗੇ ਹਾਂਜੀ।
ਵਧੀਆ ਵਧੀਆ ਭੈਨਜੀ
ਬੱਚੇ ਤੇ ਪੜ੍ਹਦੇ ਪਏ ਨੇ ਛੋਟੇ ਤੇ ਵੱਡੀ ਕੁੜੀ ਜੋ ਹੈ ਉਹ ਗ੍ਰੈਜੂਏਸ਼ਨ ਕਰਦੀ ਬੀ ਏ ਕਰ, ਉਹ ਕਰਦੀ ਬੀਐਡ ਕਰਦੀ ਪਈ ਤੇ ਉਹਦਾ ਉਹ ਬੀ ਐਡ ਕਰਦੀ ਪਈ ਹ ਤੇ ਉਹਦਾ ਨਾ, ਉਹਦੇ ਟੀਚਿੰਗ ਚ ਬੜਾ ਇੰਟਰਸਟ ਹੈਗਾ
ਟੀਚਿੰਗ ਲਾਈਨ ਤੇ ਚਲੋ ਵਧੀਆ ਭੈਨ ਜੀ, ਪੜ੍ਹਾਓ ਬੱਚਿਆਂ ਨੂੰ
ਆਹੋ, ਟੀਚਿੰਗ ਤੇ ਬੱਚੇ ਪੜ੍ਹ ਜਾਨ ਬਸ, ਮਾ ਪਿਉ ਤੇ ਖੁਸ਼ ਹੀ ਖੁਸ਼ ਨੇ
ਹਾਂਜੀ ਭੈਣ ਜੀ ਬਿਲਕੁਲ ਸਹੀ ਗੱਲ ਕਹਦੇ ਬਹੁਤ ਚੰਗਾ ਅੱਜ ਕੱਲ੍ਹ ਬੱਚੇ ਕਿੱਥੇ
ਸਕਿੱਲਸ ਹੋਣੀ ਬਹੁਤ ਜ਼ਰੂਰੀ ਅੱਜ ਕੱਲ੍ਹ ਕਾਨਫੀਡੈਂਸ ਐਕਸਪੀਰੀਅਸ ਬੋਣੀ ਬਹੁਤ ਜ਼ਰੂਰੀ ਏ ਕਿ ਇੰਟਰਵਿਊਜ ਹੁੰਦਾ ਨਾ ਫਿਰ ਤੇ ਇੰਟਰਵਿਊ ' ਤੇ ਮਤਲਬ ਕੋਂਨਫੀਡੈਂਸ ਹੋਣਾ ਔਰ ਜੋ ਬੋਡੀ ਮੂਵਮੈਂਟ ਹੈ ਨਾ ਉਹ ਹੋਣਾ ਬਹੁਤ ਜ਼ਰੂਰੀ ਏ ਇਹ ਚੀਜ਼ਾਂ ਨਾ ਬਹੁਤ ਮਾਇਨੇ ਕਰਦੀਆਂ। ਹੋਰ ਭੈਣਜੀ ਹੋਰ ਸੁਣਾਓ ਤੁਸੀਂ? ਹੋਰ ਸੁਣਾਔ ਭੈਜੀ ਤੁਸੀਂ ਹ ਹੈਲੋ।